ਹੈਲੋ
ਹੈਲੋ ਹੈਲੋ
ਹਾਂਜੀ ਸਤਿ ਸ੍ਰੀ ਕਾਲ ਜੀ
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਨੈਟਵਰਕੋ ਨੈਟਵਰਕ ਜ਼ਿਆਦਾ ਦਿੱਕਤ ਕਰ ਰਹੀ ਐ, ਹੁਣ ਆ ਰਹੀ ਐ ਆਵਾਜ਼, ਨੈਟ ਦਿੱਕਤ ਕਰ ਰਿਹਾ ਜ਼ਿਆਦਾ।
ਆ ਨੈਟਵਰਕ ਇਸ਼ੂ ਹੈਗਾ ਨਾ।
ਉਹੀ ਐ ਚਲੱਦਾ ਈ ਨੈਟ ਸਲੋ-ਸਲੋ ਚੱਲ ਰਿਹਾ।
ਹਮ ਨੈਟਵਰਕ ਇਸ਼ੂ ਚੱਲ ਰਿਹਾ ਬਾਰਿਸ਼ ਦੇ ਕਾਰਨ ਬੜਾ
ਬਿਲਕੁਲ-ਬਿਲਕੁਲ, ਹਾਂਜੀ। ਹੋਰ ਕਿਹੜੇ ਮੋਲ ਵਿੱਚ ਗਏ ਸੀ?
ਵਿਸ਼ਾਲ ਅ ਇੱਧਰ ਹੀ ਹੈਗਾ ਵਿਸ਼ਾਲ
ਉੱਧਰ ਹੀ ਸ਼ੋਪਿੰਗ ਕਰ ਲੈਂਗੇ ਆਪਾਂ ਤੇ ਲੋਕਲ ਇ
ਅੱਛੇ ਮਿਲਦੇ
ਹਾਂਜੀ, ਸਹੀ ਮਿਲ ਜਾਂਦਾ। ਥੋੜ੍ਹਾ ਕੋਸਟਲੀ ਹੈਗਾ, ਸ਼ੋਪਿੰਗ ਵਗੈਰਾ ਹੋ ਜਾਂਦੀ ਐ।
ਅੱਛਾ-ਅੱਛਾ, ਅੱਛਾ ਜੀ। ਕਿੰਨੀ-ਕਿੰਨੀ ਰੇ ਕਿੰਨੀ ਰੇਂਜ ਵਿੱਚ ਮਿਲ ਜਾਂਦੇ ਨੇ।
ਮਿਲ ਜਾਂਦੇ ਨੇ ਹਜ਼ਾਰ ਇੱਕ ਤੇ
ਅੱਛਾ। ਵਧੀਆ-ਵਧੀਆ। ਪਿਓਰ ਕੋਟਨ ਵਿੱਚ ਹੁੰਦੇ ਕਿ ਮਿਕਸ ਹੁੰਦੇ ਆ।
ਹਾਂਜੀ।
ਪਿਓਰ ਕੋਟਨ ਵਿੱਚ ਮਿਲਦੇ ਨੇ ਕਿ ਮਿਕਸ ਹੁੰਦੇ ਆ ਰ ਮਿਕਸ ਹੁੰਦਾ ਆ ਕੱਪੜਾ
ਹਾਂਜੀ, ਕੋਟਨ ਵੀ ਮਿਲ ਜਾਂਦਾ ਏ, ਫ ਪਾਰਟੀਵਅਰ ਵੀ ਮਿਲ ਜਾਂਦੇ ਨੇ। ਜੇ ਤੁਸੀਂ ਲੈਣਾ ਵ ਊਦੇ ਫੰਕਸ਼ਨ ਦੇ ਅਕੋਰਡਿੰਗ ਸਾਰਾ ਹੀ। ਮਿਲ ਜਾਂਦਾ ਸਟੋਕ।
ਮਿਲ ਜਾਂਦਾ ਵੇ।
ਹਾਂਜੀ। ਸਾਰੇ ਮਿਲ
ਚਲੋ ਕੋਈ ਗੱਲ ਨੀ, ਕੋਈ ਗੱਲ ਨੀ ਜਦੋਂ ਗਏ ਜਦੋਂ ਜਾਓਗੇ ਤੇ ਦੱਸਿਓ ਸਾਨੂੰ ਦੁਬਾਰਾ, ਅਸੀਂ ਫਿਰ ਜਾਗੇ ਤੁਹਾਡੇ ਨਾਲ, ਅਸੀਂ ਦੇਖ ਕੇ ਆਵਾਂਗੇ।
ਕੋਈ ਗੱਲ ਨੀ। ਕੋਈ ਗੱਲ ਨੀ।
ਮੇਰੇ ਕੋਲ ਤੇ ਸਾਧਨ ਨੀ ਨਾ, ‌ ਤੁਹਾਡੇ ਕੋਲ ਤੇ ਸਾਧਨ ਵੀ ਹੈਗਾ‌। ਲੈ ਜਾਣਾ ਮੈਨੂੰ, ਹਾਂਜੀ। ਹਾਂਜੀ ਇਹ ਤੇ ਹੈ ਹੀ ਐ, ਆਵਾਂ ਜਾਵਾਂਗੇ ਕੁੱਛ ਪਤਾ ਲੱਗੇਗਾ, ਕਿੱਧਰ ਕੀ ਮਿਲ ਰਿਹਾ, ਕੀ ਨਹੀਂ ਮਿਲ ਰਿਹਾ ਫਿਰ, ਕਿਤੇ ਇੱਕ ਵਾਰੀ ਪਤਾ ਲੱਗ ਜਾਵੇ
ਮੇਰਾ ਬੇਟਾ ਵੀ ਕਹਿ ਰਿਹਾ ਸੀ, ਮੰਮੀ ਗਰਮੀ ਬਹੁਤ ਜ਼ਿਆਦਾ ਲੱਗਦੀ ਐ ਕੱਪੜਿਆਂ ਵਿਚ, ਦੂਜੇ ਪਾਏ ਜਾਂਦੇ ਪੂਰੀ ਬਾਜੂ ਵਾਲੇ। ਹਾਫ ਬਾਜੂ ਦੀ ਟੀ ਸ਼ਰਟਾਂ ਆ ਲਿਆ ਦੋ, ਬੂਸ਼ਟਾ ਲਿਆ ਦੋ, ਸ਼ਰਟ ਲਿਆ ਦੋ ਕੁਛ ਤੀ ਤੀ ਸ਼ਰਟਾਂ ਪਤਲੀ ਵਾਲੀਆਂ ਮੈਂ ਕਿਹਾ ਮੈਨੂੰ ਪਤਾ ਹੀ ਨੀ ਇੱਥੇ ਦਾ ਕੀ ਹਿਸਾਬ ਐ ਕਿੱਥੇ-ਕਿੱਥੇ ਮਿਲਦਾ ਕੀ ਨੀ, ਮੈਂ ਕਦੇੋਂ ਬਾਹਰ ਨੀ ਨਿਕਲੀ। ਮੈਨੂੰ ਪਤਾ ਹੀ ਨੀ। ਕੋਈ ਨਾਲ ਲੈ ਕੇ, ਪਹਿਲੇ ਪਾਪਾ ਲੈ ਕੇ ਚਲੇ ਜਾਂਦੇ ਸੀ। ਚਲੋ ਠੀਕ ਆ ਹੁਣ ਇਕੱਲੀ ਨੀ ਜਾ ਪਾਂਦੀ।
ਸਪੋਰਟ ਚਾਹੀਦੀ ਹੈ। ਨਾਲ ਸਾਥ ਚਾਹੀਦਾ ਵੇ।
ਹਾਂਜੀ ਹੋਰ ਕੀ ਬਣਾਇਆ ਅੱਜ ਫਿਰ?
ਬ ਬਣਦਾ ਰਹਿੰਦਾ ਕਦੇ ਕੁਛ ਕੁਛ ਕੁਝ ਬਦਲ ਬਦਲ ਕੇ ਬਣਾਈ ਲੈਂਦਾ ਕਿ ਬਣਾਵੇ ਕੀ, ਰੋਜ਼ ਦਾ ਬਣਾਨ ਤੇ ਝੰਜਟ ਹੈ। ਰੋਜ਼ ਸੋਚੋ ਇੱਕ ਟਾਈਮ ਬਣਾਓ। ਬਣ ਗਿਆ। ਫ਼ਿਰ ਦੂਜੇ ਟਾਈਮ ਸੋਚੋ ਕੀ ਬਣਾਉਣਾ? ਨਾਸ਼ਤੇ ਵਿੱਚ ਕੀ ਲੈਣਾ ਵੇ। ਸਭ ਦੀਆਂ ਅਲੱਗ -ਅਲੱਗ ਡਿਮਾਂਡਾਂ ਨੇ। ਜੋ -ਜੋ ਕਹਿੰਦੇ ਫਿਰ ਬੱਚੇ, ਉਹੀ ਕੁਛ ਬਣਾ ਲਾਈਦਾ, ਕਦੇ ਸਵੇਰ ਦੇ ਨਾਸ਼ਤੇ ਵਿੱਚ ਆਲੂ ਦੇ ਪਰੌਂਠੇ ਬਣਾ ਦੋ, ਆਲੂ ਦੇ ਪਰੋਂਠੇ ਬਣਾ ਦਈਦਾ। ਦੁਪਹਿਰ ਨੂੰ ਜੇ ਕਹਿਣ ਵੀ ਆ ਅੱਜ ਸਬਜ਼ੀ ਖਾਣੀ ਹੈ ਜਾਂ ਰਾਜਮਾਂ- ਚਾਵਲ ਖਾਣੇ ਨੇ ਜਾਂ ਕੀ ਖਾਣਾ ਉਹਨਾ ਨੂੰ ਪੁੱਛ ਲਾਈਦਾ। ਜਦੋਂ ਉਹਨਾਂ ਨੂੰ ਪੁੱਛ ਕੇ ਬਣਾਈਂਦਾ ਕੀ ਖਾਣਾ ਵੇ, ਜੋ ਦੱਸੋਗੇ ਤੇ ਉਹੀ ਬਣਾਵਾਂਗੇ ਫਿਰ
ਅੱਛਾ
ਤੇ ਨੱਖਰੇ ਵੀ ਤੇ ਬੜੇ ਪੈਣਾ ਆ।
ਹਉ
ਬੱਚਿਆਂ ਨੂੰ ਪਸੰਦ ਹੀ ਨਹੀ ਹੈ ਘਰ ਦਾ ਖਾਣਾ, ਪਸੰਦ ਨਹੀਂ ਉਹ ਫਿਰ ਨਖਰੇ ਕਰਦੇ ਨੇ। ਇਹ ਨਹੀਂ ਖਾਣਾ, ਉਹ ਨਹੀਂ ਖਾਣਾ। ਪੁੱਛ- ਪੁਛ ਕੇ ਬਣਾਉਣਾ ਪੈਂਦਾ। ਕੀ ਬਣਾਈਏ ਕੀ ਬਣਾਈਏ।
ਉਹ ਤਾਂ ਹੈ ਹੀ ਹੈ ਅੱਜ ਕੱਲ ਸਾਰੇ ਮੂੜੀ ਹੈਗੇ ਨੇ
ਬਣਾਨ ਦੀ ਵੀ ਦਿੱਕਤ ਆ ਰੋਜ਼ ਦੀ
ਇੱਕ ਫਰੈਡ ਹ ਗੈ ਹੈ ਉਹ ਕਹਿੰਦੇ ਬਈ ਮੈਂ ਆਪਓਪਰੇਸ਼ਨ ਕਰਾਉਣਾ ਹੇ ਗਾਲ ਬਲੈਡਰ ਦਾ ਪਚੀ ਗਮ ਪੱਥਰੀ ਦਾ ਆਪਓਰੇਸ਼ਨ ਕਰਾਨਾ। ਇੱਕ ਫਰੈਂਡ ਹੈ। ਹਾਂਜੀ।
ਆਵਾਜ਼ ਪ੍ਰੋਪਰ ਨਹੀਂ ਆ ਪਾ ਰਹੀ ਫਿਰ